ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਹੋ ਹਾਂਜੀ ਵਧੀਆ ਵਧੀਆ
ਹੋਰ ਤੁਸੀਂ ਹਾਂਜ ਜੀ ਹੋਰ ਤੁਸੀਂ ਮੋਬਾਇਲ ਫੋਨ ਕਿੰਨਾ ਕ ਯੂਸ ਕਰਦੇ ਓ
ਹਮਮ ਅਸੀ ਕਰਨੇਈ ਆ ਮਤਲਬ ਕੀ ਜਦ ਸਾਨੂੰ ਜ਼ਰੂਰਤ ਹੋਏ ਮਤਲਬ ਜਿਵੇਂ ਕਦੀ ਸਟੱਡੀ ਬਾਰੇ ਕੁਛ ਦੇਖਣਾ ਹੋਏ ਬੱਚਿਆਂ ਦੀ ਜਾ ਹਾਂ ਜਾਂ ਬੱਚਿਆਂ ਦੀ ਜਿਵੇਂ ਅੱਜ ਦੇਖੋ ਬੱਚਿਆਂ ਦੀ ਪੜ੍ਹਾਈ ਵੀ ਥੋੜ੍ਹੀ ਹੋਈ
ਹਾਂਜੀ
ਪੜ੍ਹੇ ਦੇ ਪਰ ਫਿਰ ਵੀ ਬੱਚਿਆਂ ਨੂੰ ਉਹਨਾਂ ਦਾ ਸਿਲੇਬਸ ਕਦੀ ਕਦੀ ਕੁਛ ਚੀਜ਼ ਦੱਸਣੀ ਹੁੰਦੀ ਏ ਕੁਛ ਕਵਰ ਕਰਾਣਾ ਹੁੰਦਾ ਤੇ ਸਾਨੂੰ ਫੋਨ ਵਿੱਚੋ ਦੇਖ ਕੇ ਅਸੀਂ ਦੇਖ ਕਿ ਉਹਨਾਂ ਨੂੰ ਕਰਾ ਲੈਂਨੇ ਆ ਸਾਨੂੰ ਵੀ ਕੁਛ ਨੌਲੇਜ ਮਿਲ ਜਾਂਦੀ ਏ ਉਹਦੇ ਅਕੋਡਿੰਗ
ਹਾਂਜੀ ਉਹ ਤੇ ਈ ਏ ਨਾਲੇ ਹੁਨ ਆ ਆਪਾ ਵੀ ਹੁਨ ਫੋਨ ਯੂਜ ਕਰਦਿਆਂ ਸਿਰਫ ਆਪਣੇ ਵਰਕ ਅਸਤੇ ਸਿਰਫ ਕੰਮ ਕਰਨ ਅਸਤੇ ਅਗਰ ਕੋਈ ਕੰਮ ਹੋਏ ਫੋਨ ਆ ਕੁਛ ਦੇਖਣਾ ਹੋਏ ਰੀਲੇਟਿਡ ਕੋਈ ਸਟੱਈ ਤੋਈ ਤੇ ਤਾਂ ਹੀ ਆਪਾਂ ਫੋਨ ਯੂਸ ਕਰਦੇ ਆ ਅਦਰਵਾਈਸ ਅਸੀ ਫੋਨ ਬਹੁਤ ਘੱਟ ਯੂਸ ਕਰਦੇ ਆ ਜਾਦਾ ਫੋਨ ਨੀ ਯੂਸ ਕਰਦੇ ਆਪਾਂ
ਹਮ ਹਮ ਹਾਂਜੀ ਹਮ ਅਸੀਂ ਵੀ ਵੈਸੇ ਕਰਨੇ ਆ ਨੋਰਮਲੀ ਪਰ ਦੇਖੋ ਅਜ ਕੱਲ੍ਹ ਬੱਚੇ ਕਿੰਨਾ ਫ਼ੋਨ ਯੂਸ ਕਰਦੇ ਆ ਉਹਦੇ ਨਾਲ ਦੇਖੋ ਕਿੰਨੀ ਕੂ ਬੱਚਿਆ ਬੱਚੇ ਜ਼ਾਦਾ ਚਿੜਚਿੜੇ ਹੋ ਹੋ ਜਾਂਦੇ ਨੇ ਜ਼ਿਆਦਾ ਸਕਰੀਨ ਦੇਖਣ ਨਾਲ ਅੱਖਾਂ ਏ ਵੀ ਹੁੰਦਾ ਐ ਬੱਚੇ ਪਲਕਾਂ ਚਿਪਕਾਉਂਦੇ ਨੇ ਜ਼ਿਆਦਾ ਦੇਰ ਫਿਰ ਸਕਰੀਨ ਦੇਖ ਰੇਨੋ
ਨਾਲੇ ਉਹਨੂੰ ਸਾਈਡ ਵੀ ਬੀ ਹੋਰੀਆਂ ਨੇ ਫੋਨ ਕਰਕੀ ਹੋਰ ਨੇ ਜਾ ਪਰ ਬੱਚੇ ਓਰ ਪਤਾ ਐ ਕੀ ਜਿਵੇਂ ਰਾਤ ਦੇ ਟਾਈਮ ਵੀ ਲਾਈਟ ਜ਼ਿਆਦਾ ਲੱਗਦੀ ਹੈ ਫੋਨ ਦੀ ਅੱਖਾਂ ਇੰਚ ਤੇ ਰਾਤ ਦੇ ਟਾਈਮ ਵੀ ਬੱਚੇ ਨੂੰ ਤੇਰੀ ਬਾਈ ਇਸ ਕਰਕੇ ਫ਼ੋਨ ਯੂਜ ਕਰਦੇ ਨੇ।
ਹੂੰ ਹਾਂਜੀ ਹੋਰ ਹਾਂਜੀ ਹੈਲੋ ਹਾਂਜੀ, ਹਾਂਜੀ ਆ ਰਹੀ ਹੈ। ਹੋਰ ਮੈਂ ਕਹਿ ਰਹੀ ਸੀ ਵੀ ਜਿਵੇਂ ਦੇਖੋ ਫੋਨ ਦੇ ਹਾਂ।
ਹਾਂਜੀ ਨਾਲੇ ਫੋਨ ਨਾਲ ਤੇ ਮਤਲਬ ਕਿ ਸਿਸਟਮ ਸ ਸਭ ਦਾ ਸਹੀ ਵੀ ਹੋਇਆ ਈਜ਼ੀ ਹੋ ਗਿਆ ਵਰਕ ਕਰਨਾ ਜਿਵੇਂ ਹੁਣ ਓਨਲਾਈਨ ਟ੍ਰਾਂਜੈਕਸ਼ਨ ਵਗੈਰਾ ਕਰਨੀ ਹੁੰਦੀ ਹੈ ਬੈਂਕ ਦੀ ਹੈ। ਇਸਨੂੰ ਪੇਮੈਂਟ ਵਗੈਰਾ ਕਰਨੀ ਹੁੰਦੀ ਹੈ। ਤੇ ਫਿਰ ਮਤਲਬ ਉਹ ਚੀਜ਼ ਹਾਂਜੀ। ਬੈਨੀ ਫਿੱਟ ਵੀ ਬਹੁਤ ਨੇ ਫੋਨ ਮੋਬਾਇਲ ਫੋਨ ਦੇ।
ਹੂੰ ਹਾਂਜੀ, ਹਾਂਜੀ।
ਆਪਾਂ ਮੋਬਾਇਲ ਫੋਨ ਕਰ ਸਕਦੇ ਹਾਂ ਇ ਬੈਂਕ ਕਰ ਸਕਦੇ ਹਾਂ ਔਨਲਾਈਨ ਕੁਛ ਵੀ ਮੰਵਾ ਸਕਦੇ ਆ ਅਸੀਂ ਕੁਛ ਵੀ ਖਰੀਦ
ਹੂੰ। ਹਾਂਜੀ। ਹਾਂਜੀ, ਹਾਂਜੀ, ਹਾਂਜੀ।
ਨਾਲੇ ਆਪਾਂ ਮੋਬਾਇਲ ਫੋਨ ਤੇ ਵੈਸੇ ਤੇ ਜਿੰਨੇ ਕਰਨਾ ਯੂਜ ਉਹ ਸਹੀ ਤਰੀਕੇ ਨਾਲ ਵੀ ਕਰ ਸਕਦਾ ਤੇ ਜਿੰਨੇ ਨਹੀਂ ਕਰਨਾ ਆੁੰਂਦਾ ਯੂਜ ਤੇ ਫਿਰ ਉਹਦੇ ਲਈ ਨੁਕਸਾਨ ਹੀ ਹੈਗਾ। ਜੋ ਸਹੀ ਤਰੀਕੇ ਨਾਲ ਯੂਜ ਨਹੀਂ ਕਰਦੇ।
ਹਾਂਜੀ। ਦੇਖੋ ਪਰ ਇੱਕ ਲਿਮਿਟ ਹਾਂ ਅਗਰ ਦੇਖੋ ਲਿਮਟ ਵਿੱਚ ਅਗ ਯੂਜ ਕਰੋ ਤਾਂ ਕੋਈ ਦਿੱਕਤ ਨਹੀਂ ਹੈ ਪਰ ਜੇ ਦੇਖੋ ਹੱਦ ਤੋਂ ਜ਼ਿਆਦਾ ਗਲਤ ਯੂਜ ਕਰਨਾ ਜਾਂ ਜ਼ਿਆਦਾ ਹੀ ਯੂਜ ਕਰਨਾ। ਫਿਰ ਉਹ ਤੇ ਫੇਰ ਨੁਕਸਾਨ ਦੇਗਾ, ਦੇਗਾ। ਦਾ ਸਕਰੀਨ ਦੇਖਣ ਅੱਖਾਂ ਦਾ ਵੀ ਨੰਬਰ ਵਗੈਰਾ ਦਾ ਬਣ ਜਾਂਦਾ ਹੈ ਆਈਸਾਈਡ ਵੀਕ ਹੋ ਜਾਂਦਾ।
ਹਾਂਜੀ ਹੁਣ
ਔਰ ਮਤਲਬ ਕਿ ਬੱਚਾ ਵੀ ਚਿੜਚਿੜਾ ਹੋ ਜਾਂਦਾ ਦੇਖੋ ਸਾਡੇ ਹੋ ਜਾਂਦੇ ਨੇ ਲੱਤ ਲੱਗ ਜਾਂਦੀ ਹੈ। ਸਾਨੂੰ ਅਗਰ ਦੇਖੋ ਕੋਈ ਬੱਚਾ ਗੇਮ ਖੇਲਿਆ ਚਲੋ ਕਦੀ ਕਦੀ ਟਾਈਮ ਪਾਸ ਵੀ ਹੋ ਕਰਨਾ ਪੈਂਦਾ ਉਹ ਵੀ ਠੀਕ ਹੈ ਪਰ ਜ਼ਿਆਦਾ ਦੇਰ ਫਿਰ ਲੱਤ ਲੱਗ ਜਾਣੀ ਉਸ ਚੀਜ਼ ਦੀ ਫਿਰ ਉਹ ਬੰਦਾ
ਹਾਂਜੀ। ਤੁਹਾਡੀ ਆ ਨਾ ਆਵਾਜ਼ ਅਟਕ ਰਹੀ ਹੈ ਵਿੱਚ ਵਿੱਚ
ਹੈਲੋ। ਹੈਲੋ,
ਹੂੰ,
ਹੈਲੋ,
ਹਾਂਜੀ ਉਹ ਤੇ ਆਈਏ ਨਾਲੇ, ਫੋਕਸ ਵੀ ਇੱਕ ਚੀਜ਼ ਤੋਂ ਫੋਕਸ ਵੀ ਹਟ ਜਾਂਦਾ ਹੈ ਬੱਚੇ ਦਾ
ਹਾਂਜੀ ਸ ਹੈਲੋ, ਹੈਲੋ, ਹੈਲੋ,
ਨਹੀਂ, ਲੋ ਆਵਾਜ਼ ਸਹੀ ਨੀ ਆ ਰਹੀ, ਵਡੀ ਹੈਲੋ,
ਹੈਲੋ,
ਹੈਲੋ,
ਹਾਂਜੀ ਤੁਹਾਡੀ ਅਵਾਜ਼ ਨੀ ਆਦੀ,
ਹਾਂਜੀ-ਹਾਂਜੀ, ਹੈਲੋ,
ਹੈਲੋ, ਹਾਂਜੀ ਤੁਹਾਡੀ ਅਵਾਜ਼ ਨੀ ਆ ਰਹੀ ਮੈਨੂੰ
ਹਾਂਜੀ, ਹੈਲੋ ਤੁਹਾਨੂੰ ਆ ਰਹੀ ਮੇਰੀ ਆਵਾਜ਼
ਹੈਲੋ, ਨਹੀਂ।